ਵਧੀਆ, ਵਧੀਆ।
ਹੋਰ ਮੈਂ ਕਿਹਾ ਬੜੇ ਚਿਰ ਹੋ ਗਏ ਤੁਹਾਡੇ ਨਾਲ ਗੱਲ ਨਹੀਂ ਹੋਈ। ਮੈਂ ਕਿਹਾ ਅੱਜ ਤੁਹਾਨੂੰ ਫੋਨ ਕਰਾਂ।
ਹੋਰ ਦੱਸੋ? ਬਸ ਕੁਛ ਨਹੀਂ ਬੈਠੀ ਹੋਈ ਸੀ।
ਅੱਛਾ, ਅੱਛਾ, ਬਸ। ਮੈਂ ਤੁਹਾਨੂੰ ਕਹਿਣਾ ਸੀ ਬਈ ਨਾ ਥੋੜਾ ਮੌਸਮ ਤੋਂ ਮੈਂ ਤੁਹਾਡੇ ਨਾਲ ਮੌਸਮ ਦੇ ਹਿਸਾਬ ਨਾਲ ਗੱਲ ਕਰਨੀ ਸੀ। ਜਿਵੇਂ ਹੁਣ ਤੁਹਾਨੂੰ ਪਤਾ ਮੈਂ ਥੋੜ੍ਹਾ ਇਧਰ ਜਾਂਨਾ ਮਚੈਲ ਸਾਈਡ ਹਨਾ। ਇੱਧਰ ਤੁਹਾਨੂੰ ਪਤਾ ਕਾਫ਼ੀ ਬਰਫ਼ ਵਗੈਰਾ ਪੈਂਦੀ ਏ। ਤੇ ਮੈਂ ਸੋਚ ਜਿਵੇਂ ਮੈਂ ਅਗਰ ਪੰਜਾਬ ਵਗੈਰਾ ਆਉਣਾ ਹੋਵੇ। ਤੇ ਆਪਣਾ ਉੱਥੇ ਕਿਵੇਂ ਜਿਹਾ ਮੌਸਮ ਏ? ਮਤਲਬ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ। ਇਹਦੇ ਚ ਮੌਸਮ ਦਾ ਕੀ ਹਿਸਾਬ ਕਿਤਾਬ ਏ?
ਥੋੜ੍ਹੀ ਗਰਮੀ ਵੀ ਹੋਈ ਦੀ ਏ ਕਦੀ ਥੋੜ੍ਹਾ ਮੌਸਮ ਬਣ ਵੀ ਜਾਂਦਾ। ਬਾਰਿਸ਼ਾਂ ਵੀ ਹੋ ਜਾਂਦੀਆਂ ਨੇ।
ਅੱਛਾ
ਥੋੜਾ ਏਦਾਂ ਦਾ ਹੀ ਮੌਸਮ ਹੈਗਾ।
ਨਹੀਂ ਤੇ ਮਤਲਬ ਜਿਵੇਂ ਮੰਨ ਲਓ। ਪੂਰੀ ਬਾਂਹ ਵਾਲੇ ਕੱਪੜੇ ਚੱਲਦੇ ਪਏ ਨੇ ਉੱਥੇ ਜਾਂ ਫਿਰ ਅੱਧੀ ਬਾਂਹ ਵਾਲੇ ਕੱਪੜੇ ਪੈਂਦੇ ਨੇ?
ਨਹੀਂ ਨਹੀਂ ਅੱਧੀ ਬਾਹਵਾਂ ਵਾਲੇ, ਪੂਰੀ ਬਾਂਵਾਂ ਵਾਲੇ ਤੇ ਨਹੀਂ ਅਜੇ ਇੰਨੀ ਨੀ ਨੀਡ ਹੈਗੀ।
ਅੱਛਾ ਤੇ ਏ-ਸੀ ਵਗੈਰਾ ਵੀ ਚੱਲਦੇ ਪਏ ਨੇ, ਮੈਂ ਸੁਣਿਆ ਉੱਥੇ।
ਹਾਂ ਏ-ਸੀ ਵੀ ਚੱਲ ਪਏ ਨੇ ਉਹ ਪਤਾ ਹੈ ਕੀ ਹੈਗਾ ਜਿਵੇਂ ਸਵੇਰੇ ਸ਼ਾਮ ਦੀ ਥੋੜ੍ਹੀ ਜਿਹੀ ਹਵਾ ਚੱਲ ਰਹੀ ਹੈਗੀ ਠੰਡੀ ਠੰਡੀ। ਤੇ ਵਾਪਸ ਉਹੀ ਗਰਮੀ ਵਾਲਾ ਮੌਸਮ ਹੋ ਜਾਂਦਾ ਵੇ।
ਗਰਮੀ ਹੋਈ। ਜੀ ਮੈਂ ਤੁਹਾਨੂੰ ਕੀ ਦੱਸਾਂ ਮਤਲਬ ਠੰਡ ਹੋਈ ਦੀ ਸੋਰੀ ਇੰਨੀ ਠੰਢ ਹੋਈ ਦੀ ਏ। ਕਿ ਮਤਲਬ ਬਰਫ਼ਾਂ ਪੈ ਰਹੀਆਂ ਤੇ ਮੈਂ ਕਿਹਾ ਚਲੋ। ਪੁੱਛਾਂ ਕਿ ਮੈਂ ਥੋੜਾ ਨਾ ਆਪਣਾ ਉੱਧਰ ਆਣਾ ਸੀ ਅਨੰਦਪੁਰ ਸਾਹਿਬ ਤੇ ਆਪਣਾ ਉੱਥੇ ਜਾਣਾ ਸੀਗਾ ਨਾਨਕਸਰ, ਅੰਮ੍ਰਿਤਸਰ, ਗੁਰਦੁਆਰਿਆਂ ਜਾਣਾ।
ਅੰਮ੍ਰਿਤਸਰ ਉਹ ਅਨੰਦਪੁਰ ਸਾਹਿਬ ਤੇ ਕਾਫੀ ਬਾਰਸ਼ਾਂ ਹੋ ਰਹੀਆਂ ਨੇ।
ਹਾਂਜੀ, ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਾਂ ਬੀ ਕੀ ਮੌਸਮ ਏ? ਕਿਉਂਕਿ ਮੇਰੇ ਕੋਲ ਸਾਰੇ ਹੁਣ ਹੈਗੇ ਨੇ ਸਰਦੀਆਂ ਵਾਲੇ ਕੱਪੜੇ। ਤੇ ਮੈਨੂੰ ਸੀਗਾ ਕਿ ਮੈਂ ਮੇਰੀ ਨਾ ਦੇਖੋ ਤੁਹਾਡੇ ਤੋਂ ਇਲਾਵਾ ਮੈਂ ਕਿਸੇ ਨੂੰ ਜਾਣਦਾ ਹੀ ਨੀ ਤੁਹਾਡੇ ਏਰੀਏ। ਤੇ ਮੈਂ ਤਾਂ ਤੁਹਾਨੂੰ ਫੋਨ ਲਾਇਆ ਸੀ। ਮੈਂ ਕਿਹਾ ਤੁਹਾਨੂੰ ਪੁੱਛਾਂ ਕਿ ਬਈ ਮੈਨੂੰ ਦੱਸੋ ਕੀ ਹਿਸਾਬ ਫਿਰ ਮੈਂ ਉਸ ਹਿਸਾਬ ਨਾਲ ਕੱਪੜੇ ਰੱਖਾਂ ਨਾਲੇ ਇੱਕ-ਦੋ ਦਿਨ ਮੈਂ ਰੁਕਣਾ ਈਏ। ਦੇਖੋ ਮੇਰੀ ਕਿਸੇ ਨਾਲ ਜਾਣਕਾਰੀ ਵੀ ਨਹੀਂ ਹੈਗੀ ਤੇ ਮੈਂ ਸੋਚ ਰਿਹਾ ਕਿ ਅਗਰ ਤੁਹਾਨੂੰ ਕੋਈ ਦਿੱਕਤ ਨਾ ਹੋਯੇ, ਤੁਹਾਨੂੰ ਕੋਈ ਦਿੱਕਤ ਨਾ ਹੋਯੇ ਤੇ ਮੈਂ ਤੁਹਾਡੇ ਘਰ ਰਹਿ ਸਕਦਾ ਦੋ ਦਿਨ।
ਹਾਂਜੀ-ਹਾਂਜੀ, ਜ਼ਰੂਰ ਰਹਿ ਸਕਦੇ ਹੋ, ਦੋ ਦਿਨ ਛੱਡ ਕੇ ਤੁਸੀਂ ਚਾਰ ਦਿਨ ਰੁਕੋ ਸਾਡੇ ਕੋਲ।
ਹਾਂ, ਪਤਾ ਕੀ ਮੈਨੂੰ ਇਹ ਨਾ ਵੇਖੋ, ਭਾਜੀ ਨੂੰ ਕੋਈ ਦਿੱਕਤ ਨਾ ਹੋਏ ਨਾ। ਮੈ ਤਾਂ ਤੁਹਾਨੂੰ ਫੋਨ ਅੱਛਾ-ਅੱਛਾ। ਨਾਲੇ ਨਾ ਮੈਂ ਹਾਂ ਮੈਂ ਨਾ ਮੈਂ ਨਾ ਆਪਣੀ ਭੈਣ ਦੇ ਤੇ ਆਪਣੀ ਮੰਮੀ ਦੇ ਨਾ ਸੂਟ ਵੀ ਸਟਿਚ ਕਰਾਣੇ ਮੈਂ ਸੁਣਿਆ ਹ ਤੁਸੀਂ ਬੁਟੀਕ ਦਾ ਕੰਮ ਕਰਦੇ ਹੋ ਬਾਈ ਤੁਹਾਡਾ ਤਾਂ ਇਹ ਬੜਾ ਵਧੀਆ ਬੁਟੀਕ ਹੈਗਾ ਆਪਣਾ।
ਹਾਂਜੀ-ਹਾਂਜੀ, ਕੋਈ ਨੀ ਤੁਸੀਂ ਤੁਸੀ ਲੈ ਆਂਨਾ ਮੈਂ ਸੱਚ ਮੈਂ- ਸੱਚ ਹੀ ਤੁਹਾਨੂੰ ਸਟਿਚ ਕਰ ਦੇਵਾਂਗੀ ਨਾਲੋਂ-ਨਾਲ ਹੀ ਕਰ ਦੇਵਾਂਗੀ।
ਹਾਂ, ਪਤਾ ਮੇਰੀ ਗੱਲ ਸੁਣੋ ਮੈਨੂੰ ਹੈਨਾ, ਪੰਦਰਾਂ ਦਿਨਾਂ ਦਾ ਟੂਰ, ਏ ਜਿਹਦੇ ਵਿੱਚੋਂ ਮੈਂ ਦੋ ਦਿਨ ਮੈਂ ਤੁਹਾਡੇ ਕੋਲ, ਬਾਕੀ ਦਿਨ ਮੈਂ ਵੇਖੋ ਅੱਗੇ ਵੀ ਜਾਣਾ ਨਾ। ਜਿਵੇਂ ਮੰਨ ਲਓ ਮੈਂ ਤੁਹਾਨੂੰ ਦੱਸ ਰਿਹਾ ਵਾਂ ਅੱਗੇ-ਅੱਗੇ ਤੇ ਮੈਨੂੰ ਇਹ ਹੈਗਾ ਕਿ ਤੁਸੀਂ
ਜਾਣਾ ਵੇ ਤੇ ਮੈਂ ਨਾਲ ਚੱਲ ਦੇਵਾਂਗੀ ਤੁਹਾਡੇ ਮੈਂ ਵੀ ਦਰਸ਼ਨ ਕਰ ਲਵਾਂਗੀ।
ਤੁਸੀਂ ਫਿਰ ਤੁਸੀਂ ਆਪਣਾ ਕਦੇ ਗਏ ਹੋ ਜਿਵੇ ਚੋਪੈਰਾ ਸਾਹਿਬ ਕਦੀ ਮੈਂ ਤੇ ਦੇਖੋ ਚੋਪੈਰਾ ਸਾਹਿਬ ਤੇ ਆਣਾ ਨਾ। ਤੇ ਮੈਨੂੰ ਇਹ ਹੀ ਹੈਗਾ ਮੈਂ ਪਹਿਲੀ ਵਾਰ ਜਾਣਾ ਮੈਂ ਬੜਾ ਸੁਣਿਆ ਹੈ ਚੁਪੈਰਾ ਸਾਹਿਬ ਦਾ। ਮੈਂ ਕਿਹਾ ਚਲੋ ਫਿਰ ਮੈਂ ਵੀ ਇੱਕ ਵਾਰ ਦੇਖੋ, ਮੈਂ ਵੀ ਦਰਸ਼ਨ ਕਰਾਂ।
ਧਿਆਨ ਨਾਲ ਰਹੇਗਾ, ਤੁਸੀਂ ਜੇ ਆ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਚੱਲ ਜਾਵਾਂਗੀ ਫ।
ਹਾਂ, ਤੇ ਫਿਰ ਮੇਰੀ ਗੱਲ ਸੁਣੋ ਨਾ ਮੈਂ ਆਣਾ ਤੁਹਾਡੇ ਕੋਲ ਚੌਵੀ ਤਰੀਕ ਆਵਾਂਗਾ ਠੀਕ ਏ। ਤੇ ਛੱਬੀ ਤਰੀਕ ਦਾ ਸ਼ਨੀਵਾਰ ਬੈਠ ਦਾ ਵੇ। ਛੱਬੀ ਤਰੀਕ ਦਾ ਤੇ ਤੁਸੀਂ ਫਿਰ ਆ ਛੱਬੀ ਤਰੀਕ ਨੂੰ ਤੁਹਾਡੇ ਉੱਥੋਂ ਕਿੰਨੇ ਵਜੇ ਟ੍ਰੇਨ ਜਾਂਦੀ ਏ। ਮਤਲਬ ਕੋਈ ਟ੍ਰੇਨ ਦਾ ਨਾਮ, ਨੰਬਰ ਤੁਹਾਨੂੰ ਪਤਾ ਹੈ।
ਹਾਂਜੀ-ਹਾਂਜੀ, ਇਹ ਗੋਲਡਨ ਟੈਂ ਹਾਂ ਗੋਲਡਨ ਟੈਂਪਲ ਜਾਂਦੀ ਹੈਗੀ। ਉਹ ਸ਼ਾਮੀ ਛੇ ਵਜੇ ਤੇ ਰਾਤੀ ਸਾਢੇ ਨੌ ਵਜੇ ਦਰਬਾਰ ਸਾਹਿਬ।
ਅੱਛਾ-ਅੱਛਾ ਮਤਲਬ ਉ ਵਾਲੀ ਟ੍ਰਰੇਨ ਜਿਹੜੀ ਹੈਗੀ ਹੈ ਛੇ ਵਜੇ ਚੱਲੇਗੀ ਅਤੇ ਰਾਤੀ ਦਸ-ਗਿਆਰਾਂ ਵਜੇ ਤੱਕ ਦਰਬਾਰ ਸਾਹਿਬ ਤੇ ਫਿਰ ਜਿਵੇਂ ਮੰਨ ਲਓ ਅਸੀਂ ਰਾਤੀ ਪਹੁੰਚਾਂਗੇ ਫੇਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਮਤਲਬ ਕਮਰਾ ਲ ਦੋਗੇ ਕੇ ਦਰਸ਼ਨ ਕਰੋਗੇ ਮਤਲਬ ਮੈਂ ਨਾ ਕਦੀ ਗਿਆ ਨੀ ਨਾ ਤੇ ਮੈਨੂੰ ਐ ਇਹ
ਨਹੀਂ ਉੱਧਰ ਨਾ ਸਾਡੀ ਸਰਾਹ ਬੁਕ ਰਹਿੰਦੀ ਹੈਗੀ ਅ। ਜਾਂਦੇ ਹਾਂ ਨਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਦੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ। ਉਹਦੇ ਸਾਹਮਣੇ ਸਰਾਹ ਬੰਨੇ ਦੀ ਬਾਬਾ ਦੀਪ। ਸਿੰਘ ਜੀ ਦੀ ਉਹ ਸਰਹਾ ਫਰੀ ਹੈਗੀ ਉੱਥੇ ਸਾਡਾ ਹਮੇਸ਼ਾ ਰੂਮ ਬੁੱਕ ਰਹਿੰਦਾ ਵਾ।
ਅੱਛਾ ਤੇ ਮਤਲਬ ਐ ਗੁਰਦੁਆਰੇ ਵੱਲੋਂ ਗੁਰਦੁਆਰੇ ਵੱਲੋਂ ਈ ਮਤਲਬ ਫ੍ਰਰੀ ਸੇਵਾ ਲਾ ਲੋ ਤੁਸੀਂ।
ਹਾਂਜੀ-ਹਾਂਜੀ ਓ ਫਰੀ ਸੇਵਾ ਅਗਰ ਚਾਏ ਤੁਸੀਂ ਗੁਰਦੁਆਰੇ ਵਿੱ ਚਪੈਰਾ ਸੈਬ ਨੀ ਕਰ ਸਕਦੇ ਨਾ ਤੇ ਓਨਾਂ ਦੀ ਸਲਾਹ ਵਿੱਚ ਵੀ ਕਰ ਸਕਦੇ। ਪੂਰੀ ਓਡ ਲੱਗੀ ਰੈਂਦੀ ਏ ਹਾਂਜੀ। ਸਕ੍ਰਰੀਨਸ ਵਗੈਰਾ ਸਾਰੀ ਲੱਗੀਆਂ ਰੈਂਦੀਆਂ ਨੇ।
ਅੱਛਾ-ਅੱਛਾ ਓਈ ਨਾ ਮੈਨੂੰ ਤੇ ਐਈ ਸੀ ਮੈਂ ਕਿਆ ਚੱਲ ਮੈਂ ਨਾ ਤੁਹਾਨੂੰ ਇੱਕ ਬਾਰੇ ਮੈਂ ਕਨਫਰਮ ਕਰ ਲਾਂ ਕਿਦੇ ਕੋਈ ਮੈਂ ਜਾਣਾ ਤੇ ਮੈਂ ਹੀ ਤੇ ਮੈਨੂੰ ਸੀ ਮੈਂ ਤੁਹਾਡਾ ਸਾਥ ਬਣ ਜੇਗਾ ਤੇ ਨਾਲੇ ਭਾਅਜੀ ਵੀ ਚੱਲ ਲੈਣਗੇ।
ਹਾਂਜੀ-ਹਾਂਜੀ-ਹਾਂਜੀ ਹੈਗਾ ਨਾ ਜਾਣ ਦਾ ਅਸੀਂ ਫੇਰ ਉਸ ਤੋਂ ਬਾਦ ਨਾ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਇੱਕ ਹੋਰ ਗੁਰਦੁਆਰਾ ਆਵੇਗਾ ਅਸੀਂ ਜਦੋਂ ਦਰਬਾਰ ਸੈਬ ਤੋਂ ਆ ਜਾਵਾਂਗੇ ਨਾ ਤੇ ਹੰਸਾਲੀ ਸੈਬ ਲੈ ਕੇ ਚੱਲਾਂਗੇ ਹੰਸਾਲੀ ਸੈਬ ਓ ਬੋਤ ਅੱਛਾ ਤਾਂ ਦਾ ਗੁਰਦੁਆਰਾ ਨਾ।
ਅੱਛਾ ਓਦਾ ਕੀ ਇਤਿਹਾਸ ਏ ਭੈਣ ਜੀ?
ਓਦਾ ਏ ਇਤਿਹਾਸ ਹੈਗਾ ਕੀ ਜਦੋਂ ਸੰਤ ਮਤਲਬ ਸਤਯੁਗ ਦੇ ਸੰਤ ਜੀ ਓ ਓਨਾਂ ਦੇ ਨਾ ਫੇਸ ਤੇ ਪੂਰੇ ਮੱਸੇ ਈ ਮੱਸੇ ਜੇੜੇ ਓ ਸੰਤਾਂ ਦੇ ਮਤਲਬ ਓ ਕਰਨੀ ਵਾਲੇ ਸੰਤ ਕੈਂਦੇ ਨੇ ਨਾ ਓ ਜਗ੍ਹਾ ਕਰਨੀ ਵਾਲੀ ਇੱਕ ਵਾਰ ਓ ਜਗ੍ਹਾ ਤੇ ਚਲੇ ਜਾਂਦੈ ਜੇੜਾ ਖਾਲੀ ਨੀ ਆਂਦਾ ਉਸ ਜਗ੍ਹਾ ਤੇ ਜਾ ਕੇ ਤੁਸੀਂ ਦੋ ਜਪਜੀ ਸੈਬ ਜੀ ਦੇ ਪਾਠ ਕਰਨੇ ਨੇ ਫੇਰ ਦੇਖੋ ਤੁਹਾਡੀ ਕਿਸਮਤ ਸਿਫ ਦੋ ਜਬਜੀ ਸੈਬ ਜ਼ੀ ਦੇ ਉੱਥੇ ਹੀ ਬੈਠ ਕੇ ਓ ਫੇਰ ਤੁਸੀਂ ਖਾ ਲੀ ਨੀ ਮੁੋੜੋਗੇ ਤੁਹਾਡੀ ਚੋਲੀਆਂ ਭਰ ਜਾਣਗੀਆਂ।
ਅੱਛਾ-ਅੱਛਾ ਹਾਂ ਮੈਂ ਫੇਰ ਤੇ ਦੇਖੋ ਤੁਸੀਂ ਇੱਕ ਕੰਮ ਕਰੋ ਫੇਰ ਤੁਸੀਂ ਮੈਨੂੰ ਨਾ ਓ ਗੁਰਦੁਆਰੇ ਜ਼ਰੂਰ ਲੈ ਕੇ ਜਾਣਾ ਭਾਵੇਂ ਮੈਂ ਤੁਹਾਡੇ ਘਰ ਨੀ ਰੁਕਦਾ ਕਿਉਂਕੀ ਦੇਖੋ ਮੇਰੇ ਕੋਲ ਵੀ ਟਾਈਮ ਘੱਟ ਏ ਤੇ ਮੈਂ ਤੁਹਾਡੇ ਘਰ ਇੰਨੇ ਦਿਨ ਤੇ ਰੈ ਨੀ ਸਕਦਾ ਨਾ ਤੇ ਤੂੰ ਮੈ ਐਂਜ ਕਰਾਂਗਾ ਮੈਂ ਏ ਕ ਦੋ ਇੱਕ ਦਿਨ ਰੈ ਲੈਣਾ ਤੁਹਾਡੇ ਘਰ ਤੇ ਫੇਰ ਅਸੀਂ ਇੱਕ ਕੰਮ ਕਰਨੇ ਆ ਅਸੀਂ ਸ਼ੁੱਕਰਵਾਰ ਚੱਲੇਨੇ ਆ ਨਾ। ਆਪਾਂ ਇੱਧਰੋਂ ਸ਼ੁੱਕਰਵਾਰ ਨਿਕਲ ਜਾਵਾਂਗੇ ਕਿਉਂਕੀ ਦੇਖੋ ਸ਼ਨੀਵਾਰ ਨਿਕਲਾਂਗੇ ਫੇਰ ਐਤ ਕ ਚਪੈਰਾ ਸੈਬ ਲਾ ਕੇ ਸੋਮਵਾਰ ਦੇਖੋ ਮੈਂ ਅਨੰਦਪੁਰ ਸਾਇਬ ਵੀ ਜਾਣਾ। ਤੇ ਯਾਰ ਤੁਸੀਂ ਸ਼ੁੱਕਰਵਾਰ ਨਿਕਲੋ ਬੇ ਸ਼ਨੀਵਾਰ ਰਾਤੀ ਦਰਸ਼ਨ ਕਰਕੇ ਤੇ ਆਪਣਾ ਉਸ ਤੋਂ ਬਾਦ ਅਸੀਂ ਨਾਲੇ ਐ ਐਤਵਾਰ ਅ ਸ਼ਨੀਵਾਰ ਦਰਸ਼ਨ ਕਰਕੇ ਨਾ ਦੂਜੇ ਗੁਰਦੁਆਰੇ ਚਲੇ ਜਾਵਾਂਗੇ। ਤੇ ਐਤਵਾਰ ਅਸੀਂ ਚੁਪੈਰਾ ਸਾਬ ਲਾ ਕੇ ਆਪਣਾ ਘਰ ਆ ਜਾਂਗੇ ਰਾਤੀ।
ਹਾਂਜੀ ਅਸੀਂ ਫਿਰ ਇਦਾਂ ਕਰਨੇ ਆ ਨਾ ਅਸੀਂ ਟ੍ਰੇਨ ਵਿੱਚ ਨੀ ਜਾਂਦੇ ਆਪਾਂ ਇੱਕ ਗੱਡੀ ਕਰ ਲੈਂਨੇ ਆ।
ਅੱਛਾ ਫ
ਹਾਂ ਓ ਗੱਡੀ ਕਰ ਲੈਣੇ ਆ ਸਿੱਧਾ ਇੱਧਰੋਂ ਦੀ ਗੱਡੀ ਦਾ ਹਿਸਾਬ ਐ ਕੀ ਦੋ-ਤਿੰਨ ਜਣੇੇ ਮੈਂ ਹੋਰ ਲੈਂਨੇ ਆ ਸਾਨੂੰ ਪੰਜ-ਪੰਜ ਸੌ ਰੁਪਏ ਪਏਗਾ ਏ
ਅੱਛਾ ਪੰਜ ਸੌ ਫੇਰ ਤੇ ਸਈ ਏ। ਘਰੋਂ ਜਾਵਾਂਗੇ ਘਰ ਈ ਪੋਂਚਾਂਗੇ ਐ ਤੁਹਾਡੀ ਗੱਲ ਬੜੀ ਵਧੀਐ।
ਹਾਂ ਐਹੀ ਮੈਂ ਕੈਰੀ ਆ ਕੀ ਚਲੋ ਇਥੋਂ ਦੇ ਹੰਸਾਨੀ ਸੈਬ ਚੱਲ ਦੇਵਾਂਗਾ ਰਸਤੇ ਵਿੱਚ ਈ ਆਏਗਾ। ਏ ਆਪਣਾ ਵੇ ਸਰਹੰਦ ਗੁਰਦੁਆਰਾ ਵਾ ਨਾ ਉਦੇ ਲਾਗੇ ਈ ਏਗਾ।
ਜੀ ਕੋਈ ਨਹੀਂ ਤੁਸੀਂ ਨਾ, ਫਿਰ ਇੱਕ ਕੰਮ ਕਰਨਾ। ਤੁਸੀਂ ਨਾ, ਭਾਜੀ ਨਾਲ ਇੱਕ ਵਾਰ ਇੱਕ ਵਾਰ ਤੁਸੀਂ ਗੱਲ ਕਰ ਲਓ। ਤੇ ਭਾਜੀ ਨੂੰ ਨਾ। ਤੁਸੀਂ ਸਾਰਾ ਦੱਸ ਦੇਦੇ ਹੋ, ਬਈ ਆਪਣਾ ਕੀ, ਰੂਟੀਨ ਜਿਵੇਂ ਆਪਾਂ।
ਕਰਾ ਦੇਵਾਂਗੀ ਭਾਜੀ ਨਾ।
ਹਾਂ ਤੇ ਤੁ, ਸੀਂ ਮੇਰੀ ਗੱਲ ਸੁਣੋ ਜੇ, ਕਿਸੇ ਨੇ, ਸੂਟ ਸਿਲਵਾਉਣੇ ਹੋਣ ਮਤਲਬ ਦੇਖੋ ਮੈਂ, ਔਰ ਮੇਰੀ ਸਿਸਟਰ ਨੇ, ਮੇਰੀ ਸਿਸਟਰ ਨੇ ਔਰ ਮੇਰੀ ਮਤਲਬ ਮਦਰ ਨੇ ਸੁਆਣੇ-ਸੁਆਣੇ ਨੇ ਜੇ, ਮੇਰੇ ਨੋਵੇ ਮੇਰੇ ਜਾਣਕਾਰਾਂ ਤੋਂ, ਇਲਾਵਾ ਕਿਸੇ ਨੇ ਸੂਟ ਸਵਾਉਣਾ ਹੋਏ। ਅਤੇ ਤੁਸੀਂ ਕੀ ਚਾਰਜ ਲੈਂਦੇ ਹੋ, ਸਿੰਪਲ ਸੂਟ ਦਾ।
ਮੈਂ, ਸਿੰਪਲ ਸੂਟ ਦਾ ਸਾਢੇ ਤਿੰਨ ਸੌ ਰੁਪਏ ਲੈਂਦੀ ਹਾਂ।
ਅੱਛਾ ਅਤੇ ਉਹਦੇ ਵਿੱਚ ਤੁਸੀਂ ਡਿਜ਼ਾਇਨ ਵਗੈਰਾ ਪਾ ਦਿੰਦੇ ਹੋ, ਜਾਂ ਨਹੀਂ।
ਨਹੀਂ-ਨਹੀਂ ਸਿੰਪਲ ਬਿਲਕੁਲ ਸਿੰਪਲ ਉਹ ਡਿਜ਼ਾਇਨ ਪਾ ਕੇ, ਦੇਵਾਂਗੇ। ਤੇ ਚਾਰ ਸੌ ਰੁਪ ਲਵਾਂਗੇ ਉਹ ਤੁਹਾਨੂੰ ਪਤਾ ਹੈ। ਭਾਜੀ ਦੇਖੋ ਡਿਜ਼ਾਇਨ ਪਾਉਂਦਿਆਂ ਵੀ, ਤੇ ਇਨਾ ਟਾਈਮ ਲੱਗ ਜਾਂਦਾ!
ਤੁਹਾਡੀ ਤਾਂ ਹੀ ਦੇਖੋ ਮੈਂ, ਤੁਹਾਨੂੰ ਕੀ ਗੱਲ ਕੀਤੀ ਹੈ। ਕਿ ਮੈਂ ਮੇਰੇ ਕੋਲ ਨਾ, ਕਈ ਬੰਦਿਆਂ ਦਾ ਫੋਨ ਆਇਆ ਸੀ। ਜਿਹੜਾ ਤੁਸੀਂ ਆਪਣਾ ਪੇਜ ਬਣਾਇਆ ਤ ਨਾ ਸੋਸ਼ਲ ਮੀਡੀਆ ਤੇ, ਉਹਦੇ ਥਰੂ ਮੈਂਨੂੰ ਕਿਸੇ ਨੇ, ਫੋਨ ਕੀਤਾ ਕੀਤਾ ਕਹਿੰਦੇ ਬਈ ਮੇਰੇ ਜਾਨਕਾਰ ਸੀ। ਮੈ ਕਹਿੰਦੇ ਬਈ ਤੁਹਾਡਾ ਨ ਨੰਬਰ ਤੁਹਾਡਾ ਜਿਹੜਾ ਅਕਾਊਂਟ ਇੰਸਟਾਗ੍ਰਾਮ ਦਾ ਬ ਇਥੇ ਇਹਨਾਂ ਨਾਲ ਐਡ ਏ, ਤੇ ਕਹਿੰਦੇ ਵੀ, ਜੇ ਇਹਨਾਂ ਦਾ ਅਕਾਊਂਟ ਐਡ ਏ, ਤੇ ਤੁਹਾਡੀ ਜਾਣਕਾਰੀ ਹੋਣੀ ਮੈਂ, ਫਿਰ ਮੈਂ ਜਦੋਂ ਪੁੱਛਿਆ ਕਿਹੜਾ ਅਕਾਊਂਟ ਜਦੋਂ ਉਹਨਾਂ ਨੇ ਮੈਨੂੰ ਤੁਹਾਡਾ ਅਕਾਊਂਟ ਦੱਸਿਆ। ਮੈਂ, ਕਿਹਾ ਤੇ ਲੈ, ਤੇ ਆਪਣੀ ਭੈਣ ਹੈ ਮੈਂ, ਕਹਿ ਤੇ, ਫਿਰ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਸੂਟ ਸਿਲਵਾਣੇ ਨੇ, ਫਿਰ ਮੈਂ ਕਿਆ ਦੇਖੋ ਹਰ ਇੱਕ ਬੰਦੇ ਲਈ ਅਸੀਂ ਸੇਮ ਰੇਟ ਥੋੜ੍ਹੀ ਕਰਾਂਗੇ! ਹੁਣ ਤੁਹਾਡਾ ਸਾਡਾ ਅਲੱਗ ਹਿਸਾਬ ਹੈਨਾ ਤੇ, ਫਿਰ ਮੈਂ ਉਹਨਾਂ ਨੂੰ ਕਿਹਾ। ਦੇਖੋ ਮੈਂ, ਤਾਂ ਉਹਨਾਂ ਨੂੰ ਪੰਜਾਹ ਰੁਪਏ ਫਾਲਤੂ ਹੀ ਕਵਾਂਗਾ ਕਿਉਂਕਿ ਉਹ ਦੇਣ ਯੋਗ ਨੇ, ਤੁਸੀਂ ਚਾਰ ਸੌ ਕਹਿੰਦੇ ਪਏਓ ਮੈਂ, ਸਾਢੇ ਚਾਰ ਸੌ, ਕਵਾਂਗਾ ਲੇਕਿਨ ਤੁਸੀਂ ਇੱਕ ਕੰਮ ਕਰਨਾ। ਤੁਸੀਂ ਅੰਮ੍ਰਿਤਸਰ ਜਦੋਂ ਆ ਜਾਓਗੇ। ਨਾ ਫਿਰ ਮੈਂ ਤਿੰਨ ਚਾਰ ਦਿਨ ਬਾਅਦ ਮੈਂ ਅਨੰਤ ਪੁਰ ਸਾਹਿਬ ਜਾਣਾ ਹੈ। ਨਾਨਕਸਰ ਜ ਜਾਣਾ ਹੈ ਤਾਂ ਇੰਨੇ ਦਿਨਾਂ ਦੇ ਵਿੱਚ-ਵਿੱਚ ਤੁਸੀਂ ਸਾਰਾ ਕੰਮ ਤਿਆਰ ਕਰਕੇ ਰੱਖਣਾ! ਮੇਰੇ ਮੇਰੀ ਭੈਣ ਦੇ ਸੂਟ, ਮੇਰੀ ਮੰਮੀ ਦੇ, ਸੂਟ ਔ ਜਿਹੜੇ ਮੈਂ ਤੁਹਾਡੇ ਲਈ ਹੋਰ ਕੰਮ ਲੈ, ਕੇ ਆਵਾਂਗਾ ਸਭ ਤੁਸੀਂ ਤਿਆਰ ਰੱਖਣਾ।
ਹਾਂਜੀ-ਹਾਂਜੀ ਠੀਕ।
ਹੈਨਾ। ਪੇਮੈਂਟ ਤੁਹਾਨੂੰ ਅਸੀਂ ਓਨਲਾਈਨ ਪਵਾ ਦਾਂਗੇ। ਹਾਂ ਪੇਮੈਂਟ ਤੁਹਾਡਾ ਅਸੀ ਤੇ, ਇੱਕ ਤੁਹਾਡੇ ਅੱਗੇ ਇਹ ਰਿਕੁਐਸਟ ਏ, ਕਿ ਜਦੋਂ ਤੁਸੀਂ ਸੂਟ ਬਣਾਗੇ ਨਾ ਜੀ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇਵਾਂਗਾ। ਜਿਨ੍ਹਾਂ ਦੇ ਸੂਟ ਮੈਂ ਲਿਆ ਰਿਹਾ ਵਾਂ, ਤੁਸੀਂ ਉਹਨਾਂ ਨੂੰ ਪੁੱਛ ਕੇ ਹੀ ਬਣਾਉਣੇ ਨੇ ਕਿਉਂਕਿ ਅੱਜ-ਕੱਲ੍ਹ ਤੁਹਾਨੂੰ ਪਤਾ ਹੈ ਜਿਹੜੀ ਅੱਜ-ਕੱਲ੍ਹ ਦੀ ਜਨਰੇਸ਼ਨ ਹੈ, ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਉਹ ਨਾ ਤੁਹਾਨੂੰ ਪਤਾ ਆਪਣੀ ਮਰਜ਼ੀ ਕਰਦੀ ਹੈ। ਤੇ ਐ ਨਾ ਹੋਏ ਕਿ ਤੁਸੀਂ ਤੇ ਆਪਣੇ ਵੱਲ ਵਧੀਆ ਬਣਾਓ ਹੁਣ ਉਹਨਾਂ ਨੂੰ ਪਸੰਦ ਆਏ ਨਾ ਆਏ ਇਸ ਕਰਕੇ ਮੈਂ, ਤੁਹਾਨੂੰ ਕਹਾਂਗਾ। ਕਿ ਮੈਂ ਤੁਹਾਨੂੰ ਉਹਨਾਂ ਨੂੰ ਤੁਹਾਡਾ ਨੰਬਰ ਦੇ ਕੇ ਤੁਹਾਡੀ ਖੁਦ ਗੱਲ ਕਰਾ ਦਾਂਗਾ ਜਿਹਦੇ ਨਾਲ ਇਹ ਹੋਏਗਾ ਕਿ ਜੋ ਉਹ ਕਹਿਣਗੇ, ਜਿਵੇਂ ਕਹਿਣਗੇ ਅਗਰ ਮੰਨ ਲਓ ਅੱਜ ਕੱਲ੍ਹ ਤੁਹਾਨੂੰ ਪਤਾ ਸਲਵਾਰਾਂ ਚੱਲਿਆ ਪਈਆਂ ਉਹ ਮੈਨੂੰ ਤਾਂ ਨਾਮ ਹੀ ਨਹੀਂ ਲੈਣਾ ਆਉਂਦਾ ਉਹ ਚੌੜੇ ਚੋੜੇ ਪੁਹੰਚਿਆ ਵਾਲੀਆਂ ਹਾਂ ਉਹ ਕੀ ਬੋਲਦੇ ਨੇ ਹਨਾ ਫਰਸ਼ੀ ਫਰਸ਼ੀ ਉਹ ਸਲਵਾਰਾਂ ਸ ਉਹ ਤੁਸੀਂ ਉਹਨਾਂ ਨਾਲ ਇੱਕ ਵਾਰ ਗੱਲ ਕਰ ਲੈਣਾ ਜਿਵੇਂ ਉਹ ਤੁਹਾਨੂੰ ਗਾਈਡ ਕਰਾਂਗੇ ਜਿਵੇਂ ਤੁਹਾਨੂੰ ਕਹਿਣਗੇ ਤੁਸੀਂ ਉਵੇਂ ਕੰਮ ਕਰਨਾ। ਚਲੋ ਫੇਰ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ